ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਕਿਵੇਂ ਹੋ?
ਕਿਵੇਂ ਹੋ ਵਧੀਆ ਬਸ ਠੀਕ-ਠਾਕ।
ਹੋਰ ਕੀ ਚੱਲਦੇ।
ਸ਼ਾਮ ਦਾ ਟਾਈਮ ਹੋ ਗਿਆ, ਕੁਛ ਨੀ ਬਸ। ਕੰਮ ਕਰਦੇ ਸੀ, ਕੰਮ ਨੂੰ ਹੱਥ ਪਾਉਦੇ ਆ ਕੋਈ ਕੰਮ ਕਰਦੇ ਤੇ ਹੋਰ ਕੀ।
ਓਕੇ-ਓਕੇ ਮ ਕੁਛ ਨੀ ਇਥੇ ਤੇ ਸੀ, ਆਪਣੇ ਇੱਧਰ ਪਿੰਡ ਮਤਲਬ ਸੀ ਐਮ ਸਾਹਿਬ ਆਏ ਹੋਏ ਨੇ ਤਾਂ ਉਹਦੇ ਕਿਸ ਨੇ ਬੈਰੀਕੇਡ ਵਗੈਰਾ ਨਾ ਰੱਖ ਸੀ ਹਾਂਜੀ-ਹਾਂਜੀ ਉਹਦੇ ਖੇਤ ਆ ਗਿਆ ਸੀ।
ਖੇਤ ਅੱਛਾ, ਸਾਡੇ ਵੀ ਬਸ ਪਾਣੀ ਛੱਡਿਆ ਸੀਗਾ ਕੱਲ੍ਹ, ਤੇ ਹੁਣ ਪੌਦ ਨੂੰ ਪੱਟਣਗੇ ਪਤਾ ਨੀ ਹੁਣ ਉਹ ਕਿਵੇਂ ਜੇ ਪਹਿਲਾਂ ਤਾਂ ਕਹਿਣ ਅਸੀਂ ਪ੍ਰਵਾਸਓ ਤੋਂ ਲਵਾਵਾਂਗੇ, ਹੁਣ ਤਾਂ ਪਿੰਡ ਵਾਲਿਆਂ ਤੋਂ ਹੀ ਲਵਾ ਲਾਂਗੇ ਹੋਸਬ।
ਓਕੇ-ਓਕੇੇ ਨਹੀਂ ਸਹੀ ਹੈ, ਚਲੋ ਉਹਣ ਤੇ ਵੀ ਵਧੀਆ
ਫਿਰ ਪਤਾ ਕੀ ਆ, ਹੁਣ ਪ੍ਰਵਾਸੀਆਂ ਦਾ ਲੋੜ ਬਹੁਤ ਪੈ ਰਿਹਾ ਪ੍ਰਵਾਸੀ ਬਹੁਤ ਜਿਆਦਾ ਆ ਗਈ ਟਰਾਲੀਆਂ ਭਰ ਭਰ। ਪਿੰਡ ਵਾਲਿਆਂ ਨੂੰ ਬਹੁਤ। ਹੁਣ ਉਹ ਵਿਹਲੇ ਜੇ ਹੋ ਗਏ, ਪਹਿਲਾਂ ਤਾਂ ਨਹੀਂ ਬਹੁਤ ਜ਼ੋਰ ਸੀ, ਕੰਮ ਦਾ ਹੁਣ ਉਹ ਵਿਹੇਲੀ ਫਿਰਦੇ ਨੇ ਉਹ ਕਹਿੰਦੇ ਸੱਤ ਲਵਾਲੋ ਘਰੇ ਆ ਗਏ, ਲਹਾਦ ਸੀਗੀ, ਉਹ ਕਹਿ ਡੈਡੀ ਕਹਿੰਦੇ ਲਵਾ ਲਾ
ਚੱਲ ਸਹੀ ਆ ਵਧੀਆ ਥੋੜਾ ਬਹੁਤਾ ਸਹੀ ਆ। ਉਹਨਾਂ ਨੂੰ ਵੀ ਰੁਜ਼ਗਾਰ ਮਿਲ ਜੂ
ਕਿਵੇਂ?
ਮੈਂ ਉਹਨਾ ਨੂੰ ਵੀ ਰੁਜ਼ਗਾਰ ਮਿਲ ਜੂ।
ਹਾਂ ਕਿਉਂਕਿ ਫਿਰ ਉਹਨਾਂ ਨੇ ਤਾਂ ਕਰਨਾ ਤੇ ਖਾਣਾ ਤੇ, ਸਵੇਰ ਤੋਂ ਲੈ ਕੇ ਸ਼ਾਮ ਤੱਕ ਜੀ ਵੀ ਲਾਉਣਾ, ਬਹੁਤ ਔਖਾ ਖੜੇ ਰਹਿਣਾ ਧੁੱਪ ਚ ਇੰਨੀ ਗਰਮੀ ਚ ਬਹੁਤ ਔਖਾ।
ਹਾਂ ਔਖਾ ਤਾਂ ਹੈ, ਗਰਮੀ ਬਹੁਤ ਆ ਜੀ ਬਹੁਤ ਬੁਰਾ ਹਾਲ ਆ। ਹੁਣ ਉਹਦੇ ਵਿੱਚ ਕੀ ਵੱਸ ਸਾਲ ਕਰਾਂਗੇ।
ਹੂੰ, ਗਰਮੀ ਤਾਂ ਐਵੇਂ ਆ ਬਸ।
ਹੋਰ ਜੀ ਹੋਰ ਦੱਸੋ, ਵਧੀਆ ਘਰੇ ਸਭ?
ਹਾਂ ਸਾਰੇ ਵਧੀਆ ਬਸ ਚਲੀ ਜਾਂਦਾ, ਹੁਣ ਸ਼ਾਮ ਨੂੰ ਮੰਮੀ ਕਹਿੰਦੇ ਵੀ, ਜ ਜਾ ਕੇ ਆਉਂਣੇ ਹਾਂ ਸੈਰ ਤੇ ਜਾਂਦੇ ਹਾਂ ਦੇਖਦੇ ਹਾਂ। ਮਗਰੋਂ ਹਾਂ, ਐਤਕੀ ਖੇਤੀ ਵੀ ਦੇਖ ਖੋ ਅਲੱਗ ਤਰੀਕੇ ਨਾਲ ਕਹਿ ਰਹੇ ਨੇ ਪੂਰਾ ਸ਼ੌਂਕ ਨਾਲ ਕਰਾਂਗੇ।
ਓਕੇ ਕਿਵੇਂ ਅਲੱਗ ਕਿਵੇਂ ਕੁਛ ਅਲੱਗ ਕਰਕੇ ਦੇਖਣਗੇ
ਹਾਂ, ਮਤਲਬ ਐਤਕੀ ਪਤਾ ਕੀ ਕੀਤਾ ਹੈਗਾ ਅ ਮਤਲਬ ਅਲੱਗ ਉਹ ਯੂਜ ਕਰਿਆ, ਇਹਨਾਂ ਨੇ ਬੀ ਅਲੱਗ ਲਿਆਂਦਾ ਤੇ। ਪੰਜਾਬ ਨੰਬਰ ਵਨ ਬੀ ਲਾਉਣਗੇ, ਤੇ ਦੇਖਦੇ ਹਾਂ ਵੀ ਉਹਦੇ ਚੋਂ ਕਿੰਨਾ ਕੁ ਕਿੰਨੀ ਕੁ ਉਪਜ ਉਹਦੀ ਹਨਾ। ਤੇ ਬਾਕੀ ਐਤਕੀਆਂ। ਅਸੀਂ ਜੋ ਸਾਡਾ ਘਰ ਮਾਗਰ ਥੋਂ ਆ, ਉੱਥੇ ਵੀ ਲਾਵਾਂਗੇ ਉਹ ਖਾਲੀ ਛੱਡ ਦਿੰਦੇ ਸੀ ਪਹਿਲਾਂ ਐਵੇਂ ਉਰੇ ਬਾੜੀ ਲੱਗ ਗਈ ਸੀ, ਏਦਾਂ ਪਚਿੱਦਾਂ ਜਿਹਾ ਹੁੰਦਾ ਬਾੜੀ ਦਾ ਉਹ ਸਾਰੀ ਜਗ੍ਹਾ ਰੁ। ਉ ਦੀ ਘਾ ਫੂਸ ਜਾ ਉਗ ਜਾਦਾ ਸੀਗਾ, ਹੁਣ ਬਸ ਇਹ ਸਾਰਾ ਹੁਣ ਅਸੀ ਵਾ ਦਿੱਤਾ, ਤਾ ਤੇ ਉਰੇ ਵਧੀਆ ਹੁਣ ਉਰੇ ਵੀ ਲਾਏ ਦੇਵਾਂਗੇ।
ਓਕੇ-ਓਕੇ ਨਹੀਂ ਚਲੋ, ਵਧੀਆ ਉਹ ਤਾਂ ਸਹੀ ਆ ਜਿਹੜਾ ਉਹ ਮਲੇ ਤਾਂ ਸਭ।
ਇੱਕ ਜਿਹੜੇ ਖਾਲ ਚ ਹਾਂ ਖੱਨ ਚੋਕਰ ਹੋ ਗਿਆ ਹਨਾ, ਇਹਨਾਂ ਦੀਆਂ ਬੋਰੀਆਂ ਦੀਆਂ ਮਹਿੰਗੀਆਂ ਆਉਂਦੀਆਂ, ਨੇ ਦੁੱਧ ਦਾ ਕੁ ਬਚਦਾ ਨਹੀਂ।
ਓਹੀ ਬਸ ਹਨਾ, ਖਾਲ ਚੁੱਕ ਘਰੇ ਆ ਜਾਂਦਾ ਫਿਰ ਮੈਂ ਕਿਹਾ, ਕਿ ਤੁਸੀਂ ਜਿਨ੍ਹਾਂ ਲਾਉਣਾ ਜ਼ਿਆਦਾ ਲਾ ਲਓ। ਤਤਤ ਬਾਜਰੇ ਨਾਲ ਹੀ ਪਾ ਕੇ ਦੇਖੋ ਦੁੱਧ ਕਿੰਨਾ ਕੁ ਮਿਲਦਾ।
ਹਾਂ।
ਉਹ ਖਾਲ ਚੋੱਕਰ ਤੇ ਪੈਸੇ ਲਾਏ ਦਾ ਕੀ ਫਾਇਦਾ, ਹਨਾ। ਇਹ ਤਾਂ ਹੁਣਤ ਆਦਤ ਪਾ ਰਹੀ ਭੈਂਸਾ ਨੂੰ ਇਹਨਾਂ ਨੇ, ਹਮ
ਇਹ ਸਹੀ ਹੈ। ਜੀ ਹੁ ਆਆ ਵੀ ਚਲੋ ਉੱਧਰ ਉੱਧਰੱਧ ਚ ਦੁੱਧ ਵੱਧ ਕੇ ਨਿਕਲੀ ਜਾਵੇ ਮਾ ਸਹੀ ਰਹਿੰਦਾਦਾ। ਹਮ।
ਦੁੱਧ ਚੋਂ ਤਾਂ ਫ ਹੁਣ ਤੁਹਾਨੂੰ ਪਤਾ ਹੀ ਹੈ ਰੇਟ ਕਿੰਨਾ ਕੁ ਦੁੱਧ ਦਾ ਤਾਂ ਕਿਹੜਾ ਰੇਟ ਹੈ, ਇਹ ਜ ਦਾ ਪਿੰਡ ਦੇ ਵਿੱਚ। ਪਾਾਲੋ ਭਵੇਂ ਹਨਾ ਪਿੰਡ ਚ ਪਾ ਲਓ ਉਹਨਾਂ ਨੂੰ ਵਧੀਆ ਦੁੱਧ ਚਾਹੀਦਾ ਉਹੀ ਦੱਧਜੀ ਮਿਲਾਵਟ ਕਰ ਦਿੰਦਾ ਸੱਤ ਦੁੱਧਲ ਜਾ ਕੇ ਉਹਦੇ ਚ ਇੰਨਾ ਪਾਣੀ ਪਾ ਕੇ ਉਹੀ ਉਹਨਾਂ ਨੂੰ ਅੱਗੇ ਵੇਚਦਾ ਸੇਮ ਰੇਟ ਤੇ, ਸਾਨੂੰ ਘੱਟ ਰੇਟ ਮਿਲਦਾ। ਦਾ ਉਹਨੂੰ ਦੋਜੀ ਨੂੰ ਪਰਾਂ ਹਟਾ ਕੇ ਸੱਦਾ ਹੀ ਉਹਨਾ ਨੂੰ ਵੇਚ ਲ ਨਾਲੇ ਬਚਾਰੇ ਉਹਨਾਂ ਦਾ ਹਨਾ ਉਹ ਹੋਜੂਗਾ।
ਹਾਂ ਇਹ ਤਾਂ ਹੈ
ਇਹ ਚੀਜ਼ ਆ ਜਾਂਦੀ ਆ ਹ
ਹੋਰ ਦੱਸੋ
ਸਾਡੀ ਵੀ ਆਏ ਸੀ ਕੱਲ ਪਰਸੋਂ ਮਤਲਬ ਪਿੰਡ ਚੋਂ ਹੀ ਵੀ ਸਾਨੂੰ ਦੁੱਧ ਦਿਆ ਕਰੋ ਫਿਰ ਅਸੀਂ- ਫਿਰ ਮਤਲਬ ਰੇਟ ਵਗੈਰਾ ਕਰਿਆ ਫਿਰ ਹੁਣ ਉਹਨਾਂ ਨੂੰ ਅਸੀਂ ਦੁੱਧ ਪਾ ਦਿੰਦੇ ਆ ਮਤਲਬ ਦੋ- ਲੀਟਰ ਸਵੇਰੇ ਲੈ ਜਾਂਦੇ ਨੇ। ਬਾਕੀ ਦੱਸ ਦਿਦੇ ਵੀ ਇੱਕ ਲੀਟਰ ਚਾਹੀਦਾ ਦੋ ਲੀਟਰ ਉਹਨਾਂ ਨੂੰ ਚਾਹੀਦਾ ਹੁੰਦਾ ਤਾਜ਼ਾ- ਦੁੱਧ ਦੇ ਦੇਵੇ ਹਾਂ ਅਸੀ ਬਿਨਾ ਮਤਲਬ ਕੋਈ ਪਾਣੀ ਵਗੈਰਾ ਨਹੀਂ ਪਾਉਂਦੇ।
ਹਾਂਜੀ।
ਐਵੇੱ ਹਮ।
ਚਲੋ ਵਧੀਆ ਹੋਵੇ
ਤੁਸੀਂ ਲਾਤੀ ਜੀਰੀ ਐਤਕੀ
ਹੈ
ਜੀਰੀ ਲਾ ਤੀ ਮਗੋ ਨੇ।
ਆਪਣੇ ਆ ਲੱਗ ਹੀ ਜਿਆਦਾ ਵੀ ਚਾਰ ਅੱਠ ਕਿੱਲੇ ਤਾਂ ਲੱਗ ਗਏ। ਤੇ ਬਾਕੀ ਰਹਿੰਦੇ ਨੇ, ਥੋੜੇ ਜਿਹੇ ਰਹਿ ਗਏ। ਅੱਛਾ, ਹਾਂਜੀ-ਹਾਂਜੀ ਰਹਿੰ ਇੱਕ ਤਾਂ ਹੁਤ ਦਲੇ ਨੇ ਬਾਕੀ ਹੋਰ ਰਹਿੰਦੇ ਨੇ ਵਿੱਚ ਜਿਵੇਂ ਮੱਕੀ ਬੀਜੀ ਹੋਈ ਸੀ। ਉਹਦੇ ਆਲੇ ਰਹਿੰਦੇ ਨੇ।
ਅੱਛਾ ਮੱਕੀ। ਮੱਕੀ ਦਾ ਰੇਟ ਹੋਇਆ ਐਤਕੀ ਕੁਛ ਆ
ਬਾਕੀ ਆਪਾਂ ਤਾਂ ਘਰ ਦੇ ਵਾਸਤੇ ਬੀਜਦੇ ਆਪਣੇ ਘਰ ਦੀ ਹੋ ਜਾਂਦੀ ਆ ਜਿਵੇਂ ਲਾ ਲਓ ਹੁਣ ਚਲੋ, ਉਹ ਕਰਕੇ ਮੱਖੀ ਕੁੱਖੜੀਆਂ ਤੋੜ ਕੇ ਕਢਾ ਲਈ ਮੱਖੀ। ਤੇ ਜਿਹੜਾ ਟਾਂਡੇ ਸੀ ਉਹ ਮੈਂ ਸਮਝੌਤੇ, ਤੇ ਹੁਣ ਮੱਕੀ ਕੱਢ ਕੇ ਰੱਖ ਲਈ ਤੁਹਾਨੂੰ ਮੈਂ ਘਰ ਦਾ ਆਟਾ ਹੋ ਜਾਊਗਾ ਦਾਣਾ ਹੋ ਜਾਊਗਾ ਬਾਕੀ ਇਹਨਾਂ ਨਾਲ
ਹਮ।
ਹਾਂ-
ਇੱਕ ਚਾਰ ਵੀ ਪਾਉਂਦੇ ਹੁੰਦੇ ਨੇ ਉਹ ਕਿਵੇਂ ਪੈਂਦਾ ਹੁੰਦਾ ਹਾਂ।
ਹਾਂਜੀ।
ਕੌਣ ਚਾਰ ਨਹੀਂ ਪਾਉਂਦੇ ਹੁੰਦੇ, ਮੈਂ ਚਾਰ ਪਤਾ ਨਹੀਂ ਕੀ ਕਿਵੇਂ ਪਤ-
ਪਹਿਲਾਂ ਪਾਇਆ ਆਪਾਂ ਨੇ ਵੀ ਉਹ ਅਚਾਰ ਪਰ ਉਦੋਂ ਬਾਅਦ ਫਿਰ ਹਟ ਗਏ ਸੀ ਉਹਨੂੰ ਵੀ ਥੋੜਾ ਦੁੱਧ ਦੇ ਆਉਣ ਲੱਗ ਗਏ ਬੰਦੇ।
ਅੱਛਾ-
ਤਾਂ ਕਰਕੇ ਥੋੜਾ ਜਿਹਾ ਉਹ ਕਰਦਾ ਹਟ ਗਏ ਸੀਗੇ।
ਠੀਕ ਹੈ ਠੀਕ ਹੈ, ਮੈਨੂੰ ਲੱਗਾ ਇਹਦੇ ਚ ਕੁਝ ਬਚਦਾ ਵੀ ਐ। ਤੁਹਾਨੂੰ ਕੋਈ ਖਲ ਚੋਕਰ ਵੀ ਨਹੀਂ ਪਾਉਣਾ ਪੈਂਦਾ ਉਹਦੇ ਨਾਲ
ਆ ਉਹ ਚੀਜ਼ ਦਾ ਵੀ ਇਹ ਫਰਕ ਪੈਂਦਾ ਵੀ ਆ ੳਪਰੋ ਇਹ ਦੁੱਧ ਦੀ ਵੀ ਸਮੈਲ ਜੀ ਆਂਦੀ ਹੈ ੳਹਦੇ ਕਰਕੇ ਹਟ ਗਏ ਸੀ। ਹ ਨਾ ਇਹ ਵੀ ਧੂੜੀ ਤਾੜੀ ਵੀ ਪਾਚ ਜਾਂਦੀ ਤੂੜੀ ਤੋੜਦੀ ਪੈਂਦੀ- ਹੁਣ ਏ ਦਾਣੇ ਵੀ ਘੱਟ ਸਮਜ਼ੋ।
ਹੂ।
ਹਾਂ ਓਦਾਂ ਫਰਕ ਪੈ ਜਾਂਦਾ ਜੀ।
ਠੀਕ ਹ ਠੀਕ ਹ ਅਸੀਂ ਵੀ ਸੋਚਿਆ ਸੀ ਪਾਵਾਂਗੇ ਫਿਰ ਡੈਡੀ ਕਹਿੰਦੇ ਵੀ ਨਾ ਰਹਿਣ ਦਿੰਦੇ। ਵਿਊ ਦਾ ਵੀ ਬਹੁਤ ਚੈਕਿੰਗ ਸਾਡੇ ਫਿਰ ਨਾ ਪਿੰਡ ਚੋਂ ਪਾਇਆ ਗਈਆਂ ਨੇ ਫਿਰ ਉਹਨਾਂ ਦਾ ਪਿੱਛੇ ਪਤਾ ਨਹੀਂ ਪਿਛਲੇ। ਪਿਛਲੇ ਸਾਲ ਪਾਇਆ ਸੀ ਉਹਦਾ ਕੁਛ ਹੈ ਨਹੀਂ ਇੰਨੀ ਬਹੁਤ ਖਰਚਾ ਆਇਆ ਇਹਨਾਂ ਤੇ ਵੀ।
ਓਕੇ ਓਕੇ। ਚਲੋ ਉਹ ਵੀ ਸਹੀ ਆ ਠੀਕ। ਵਧੀਆ ਹਾਂ।
ਹੋਰ
ਹਾਂਜੀ ਹੋਰ ਵਧੀਆ ਸਭ ਚੜਦੀ ਕਲਾ।
ਹੁ ਹੁ ਮੈਂ ਵੀ ਬੱਸ ਜਾਂਦੀ ਹਾਂ ਮਤਲਬ ਸੈਰ ਕਰਨ ਜਾਵਾਂ ਬਸ।
ਓਕੇ ਓਕੇ ਚਲੋ ਵਧੀਆ ਜਾ ਆਇਓ ਗੇੜਾ ਤੁਰਨਾ ਫਿਰਨਾ ਹੀ ਵਧੀਆ ਹੁੰਦਾ ਮੌਸਮ ਵੀ ਠੀਕ ਆ ਹੁਣ ਆਥਣੇ ਸਹੀ ਹੋਜੂਗਾ ਥੋੜਾ ਜਿਹਾ ਮੌਸਮ ਜਿਹਾ।
ਮੀਂਹ ਮਨੂ ਲੱਗ ਰਿਹਾ ਕੁੱਛ ਵੀ ਮੀਂਹ ਪਊਗਾ ਐਦਕੀ ਕੀ ਚੱਕਰ ਹੈ
ਐ ਦਕੀ ਲਾ ਨੀ ਨਾ ਉਹਦੇ ਕਰਕੇ ਬਸ ਮੀਂਹ ਮੂੰਹ ਬਹੁਤ ਘੱਟ ਨੇ। ਹੁੰ। ਹਾਂ ਹਾਂਜੀ ਹਾਂਜੀ। ਯਾ। ਆਪਣੀ ਬਸ ਇੱਧਰ ਹੁਣ ਅੱਜ ਉਹਦੇ ਕਰਕੇ ਬਾਲੀ ਤੜਕੇ ਦੀ ਮੋਟਰਸਾਈਕਲ ਲਾਈਟ ਖ਼ਰਾਬ ਹੋ ਗਈ ਸੀ ਇੱਧਰ। ਆਪਣੇ ਤੇ ਉਹਦੇ ਕਰਕੇ ਤੜਕੇ ਲਾਈਟ ਨਹੀਂ ਆਈ ਹੈਗੀ।
ਠੀਕ ਏ ਠੀਕ ਏ। ਲਾਈਟ ਬਿਨਾਂ ਤਾਂ ਬਹੁਤ ਔਖਾ ਫਿਰ ਇਹੀ ਮਤਲਬ ਇਨੀ ਸਿਕਿਉਰਿਟੀ ਇਹੀ ਤਾਂ ਕੀ ਚ
ਸਕਿਓਰਟੀ ਹਾਂ ਹਾਂ ਸਕਿਓਰਟੀ ਉਹਦੀ ਬਸ ਉਹੀ ਵੀ ਆਈ ਪੀ ਕਲਚਰ।
ਅੱਛਾ ਅੱਛਾ ਠੀਕ ਹੈ।
ਹਾਂਜੀ ਹਾਂਜੀ ਉਹਦੇ ਕਰਕੇ ਥੋੜਾ ਜਿਹਾ ਉਹ ਕਰਦੇ ਆ।
ਮਨੂ ਲਗਦਾ ਰੇਸਮਾਣੇ ਮੰਡੀ ਦੇ ਵਿੱਚ ਵੀ ਲੱਗੂਗਾ ਹਨਾ ਉਹ ਕਹਿੰਦੇ ਨੇ।
ਕੀ?
ਸਮਾਣੇ ਮੰਡੀ ਦੇ ਵਿੱਚ ਵੀ ਆਓ ਸੀਐਮ।
ਸਮਾਣੇ ਦਾ ਨਹੀਂ ਪਤਾ ਆਪਣੇ ਅੰਦਰ ਪਿੰਡ ਆ ਰਹੇ ਨੇ ਮਤਲਬ ਉੱਥੇ ਦਰਵਾਜੇ ਲਵੇ।
ਉਰੇ ਵੀ ਕਹਿੰਦੇ ਨੇ ਵੀ ਖੱਟ ਹੋਊਗਾ ਸਮਾਣੇ ਸਾਡੇ ਪਿੰਡ ਤਾਂ ਸ਼ਾਇਦ ਆਉਣ ਪਹਿਲਾਂ ਮੈਨੂੰ ਯਾਦ ਹ ਜਦੋਂ ਐਮ ਪੀ ਬਣੇ ਸੀਗੇ ਭਗਵੰਤ ਮਾਨ ਉਦੋਂ ਨਾ ਮਤਲਬ ਮਹਿਲਾਾਂ ਸਾਡੇ ਉੱਥੇ ਮੇਰੇ ਨਾਨਕੇ ਮਹਿਲਾਾਂ ਸਾਡੇ ਦਰਵਾਜ਼ਾ ਉੱਥੇ ਬਹੁਤ ਵੱਡਾ ਦਰਵਾਜ਼ੇ ਅੱਗੇ ਮਤਲਬ ਇਹਨਾਂ ਦੇ ਇਲੈਕਸ਼ਨ ਜਾ ਹੋਇਆ ਸੀਗਾ।
ਕਮਪੈਨ।
ਹਾਂ ਕੇਂਦੇ ਹੈ ਸੀਗਾ।
ਓਕੇ ਓਕੇ ਉਹ ਵਧੀਆ ਉਹ ਵੀ ਸਹੀ ਹੈ ਜੀ।
ਹਾਂ ਵਧੀਆ ਹੈ ਚਲੋ ਸਿਸਟਮ ਜਿਵੇਂ ਵੀ ਹੈ ਠੀਕ ਹੈ ਵਧੀਆ ਤਰੱਕੀ ਹੋਈ ਹੈ ਪਹਲੇ ਨਾਲ ਤਾਂ ਬਹੁਤ। ਪੰਜਾਬ ਚ ਠੀਕ ਹੋ ਰਿਹਾ।
ਹਾਂ ਇਹ ਤਾਂ ਹੇ ਪੇਹਦਾ ਫ਼ਰਕ ਬਹੁਤ ਪਿਆ।
ਇੱਕ ਬਸ ਥੋੜਾ ਜਿਹਾ ਖੇਤੀਬਾੜੀ ਦੇਖ ਲੈਣਾ ਬਾਕੀ ਤਾਂ ਸਭ ਸੈਟ ਹੈ ਕਿਉਕਿ ਅਪਣਾ ਕਿੱਤਾ ਹੀ ਇਹ ਹੈ ਜਮੀਨ ਜਿਹੜੀ ਠੇਕੇ ਤੇ ਦੇਵਾਂਗੇ ਤਾਂ ਫਿਰ ਕੁਛ ਉਹ ਨੀ ਬਚਦਾ ਹੈਗਾ ਹਨਾ
ਹੁੰ ਚਲੋ ਇਹੀ ਇਹੀ ਕਰਦੇ ਆ ਏਦੇ ਤੇ ਕਰਨਾ ਪੈਣਾਾ ਮੈ ਕਿਹਾ ਖੇਤੀ ਥੋੜ੍ਹੀਛੱਡ ਸਕਦੇ ਆ ਚਲੋ ਫਿਰ ਵੀ ਜਿਹੜਾ ਪੁਰਾਣਾ ਬਜ਼ੁਰਗ਼ ਤ ਚੱਲਦੀ ਆ ਰਹੀ ਆ। ਹਾਂ ਵੀ ਹੁਣ ਖੇਤੀ ਥੋੜ੍ਹਾ ਜਿਹਾ ਸ਼ੌਂਕ ਨਾਲ ਨੀ ਕਰਦੇ ਹੈਗੇ ਨਵੀਂ ਪੀੜ੍ਹੀ ਨੀ ਕਰਦੀ
ਬਚਦਾ ਨੀ ਨਾ ਬੱਚਦਾ ਨੀ ਹੈਗਾ ਸ਼ ਸ਼ੋਂ
ਹਾਂ ਬਚਦਾ ਤਾਂ ਤਾਂ ਨੀ ਨਾ ਆਪਾਂ ਇੱਕੇ ਚੀਜ਼ ਕਰੀਏ ਨੇ ਮਤਲਬ ਥੋੜਾ ਜਿਹਾ ਜੇ ਆਪਾਂ ਹੋਰ ਚੀਜ਼ਾਂ ਵੱਲ ਜਾਈਏ ਜਿਵੇਂ ਲ ਲਓ ਵੀ ਜਦੋਂ ਹੁਣ ਇੱਥੇ ਸੀ ਆਪਣਾ ਨਿਊਜ਼ ਦੇਖਦਾ ਸੀ ਮੈਂ ਜਦੋਂ ਵੀ ਦਿਖਾ ਕੇ ਗਿਆ ਸੀ ਇੱਕ ਨਾ ਦੋ ਕਿੱਲੇ ਨਾਲ ਲਵੇ ਕਿਸਾਨ ਲਵੇ ਕਿਉਂ ਨਾ ਉਹ ਲਾਉਂਦਾ ਠੀਕ ਹੈ ਉਹ ਨੇ ਆਪਣੀ ਵੈਜੀਟੇਬਲ ਵਗੈਰਾ ਇਹ ਚੀਜ਼ਾਂ ਆਪੇ ਵੇਚ ਕੇ ਆਉਂਦਾ ਉਹ ਨੂੰ ਆਪਣੇ ਰੇਟ ਤੇ ਉਹ ਬਹੁਤ ਵਧੀਆ ਪ੍ਰੋਫਿਟ ਚ ਕੋਠੀ ਪਾ ਲੀ ਘਰ ਘਰ ਕਰ ਲ ਵਧੀਆ ਪਰੋ ਐਂ ਵੀ ਉਹ ਮੰਡੀ ਚ ਨੀ ਵੇਚਦਾ ਨਾ ਉਹ ਆਪਦੀ ਉੱਥੇ ਉਹ ਕਾਟ ਲਾਉਂਦਾ ਉਥੇ ਬੇਚਦਾ ਹਾਂ ਹਾਂਜੀ ਹਾਂਜੀ ਉਹਦੇ ਹਾਂ ਜੀ ਉਹਦੇ ਕਰਕੇ ਉਹ ਵੀ ਵਧੀਆ ਉਹ ਚੋਂ ਬਚਦਾ ਨਾ ਫਿਰ ਬੰਦੇ ਨੂੰ
ਝੋਨਾ ਦਾ ਇਹ ਤਾਂ ਚੱਲ ਫੇਿਰ ਸਬਜ਼ੀ ਤਾਂ ਮ ਹੈ ਵੀ ਚੱਲ ਜਿੰਨਾ ਕੁ ਥੋਂ ਹੁੰਦਾ ਹੈਾ ਇੱਕ ਕਿੱਲੇ ਚ ਲਾ ਲਏ ਚੱਲ ਵੱਧ ਤੋਂ ਵੱਧ ਹੋਰ ਨੀ ਤਾਂ। ਇੱਕ ਕੁਛ ਨਾ ਨੌਲੇਜ ਹੋਣੀ ਚਾਹੀਦੀ ਹੈ ਇਹ ਚੀਜ਼ਾਂ ਵਾਸਤੇ ਵੀ ਕਿਹੜੀ। ਸਬਜ਼ੀ ਵਾਸਤੇ ਕਿਹੜੀ ਸਪਰੇਅ ਕਰੇ' ਬਹੁਤ ਕੁਛ ਹੁੰਦਾ ਹੈ ਇਹ ਕਿ ਖੇਤੀ ਐਂ ਨੀ ਕਰਨੀ ਆਸਾਨ ਨੀ ਪਈ'ਖੇਤੀ ਬਹੁਤ ਦਿਮਾਗ ਚਾਹੀਦਾ ਤੇ ਇੱਕ ਚੀਜ਼ ਹੋਰ ਹੈ ਝੋਨਾ ਵੀ ਕਹਿੰਦੇ ਹੁਣ ਵੀ ਘੱਟੇ ਲਾਇਆ ਕਰਨਗੇ ਕਿਸਾਨ ਵੀ ਹੁਣ ਇਹਨਾਂ ਨੂੰ ਨਾ ਡਾਇਵਰਸੀਫਿਕੇਸ਼ਨ ਦੀ ਜ਼ਰੂਰਤ ਹੈ ਹੋਰ ਫਸਲਾਂ ਵੀ ਉਗਾਉਣਣੀ ਜ਼ਰੂਰੀ ਨਹੀਂ ਹੈ। ਪਾਣੀ ਮੁੱਕ ਰਿਹਾ ਪੰਜਾਬ ਦਾ
ਇਹ ਤਾਂ ਹੈ ਹੀ'ਹੋਰ ਪਾਸੇ ਪਾਸ ਜਾਣਾ ਜ਼ਰੂਰੀ ਆ। ਕਿਉਂਕਿ ਇਹ ਜ ਜਿਹੇ ਫਸੇ ਲੈਣਗੇ ਤਾਂ ਗ਼ਲਤ ਆ ਕੰਮ ਪਾਣੀ ਖ਼ਰਾਬ ਪੰਜਾਬ ਦਾ ਨੁਕਸਾਨ ਹੋ ਰਿਹਾ।
ਨਾਲੇ ਚੌਲ ਕਿਹੜਾ ਆਪਾਂ ਜਿਆਦਾ ਖਾਂਦੇ ਹਾਂ ਆਪਾਂ ਤਾਂ ਕਣਕ ਵਾਲੇ ਆ ਕਣਕ ਜਿਆਦਾ ਖਾਂਦਾ ਪੰਜਾਬ ਹਮ
ਇਹ ਹੈ ਨਾ ਵੀ ਥੋੜੇ ਜਿ ਬੰਦੇ ਨੂੰ ਪੈਸਾ ਬਣ ਜਾਣਾ ਵੇ ਕੇ ਘ
ਹਾਂ ਕਣਕ ਚੋਂ ਘੱਟ ਬਣਦਾ ਇਹ ਚੋਂ ਬਣਦਾ ਨਹੀਂ ਤੋਂ ਵਧੀਆ ਜੀ ਮੁੱਲ ਮਿਲੇ ਕਿਸੇ ਹੋਰ ਫ਼ਸਲ ਦਾ ਤਾਂ ਆਪਾਂ ਹੋਰ ਵੀ ਉਗਾ ਸਕਦੇ ਜਦੇ ਚ ਪਾਣੀ ਇੰਨਾ ਖ਼ਤਮ ਹੋ ਰਿਹਾ ਅੱ ਆਉਣ ਵਾਲੇ ਸਾਲਾਂ ਚ ਔਖਾ ਹੋ ਫਿਰ
ਹਾਂ ਹ ਜੀ ਇਹ ਤਾਂ ਹੈ ਹਮ ਹਾਂ ਜ ਉਹ ਤਾਂ ਹੈ ਹੀ ਚਲੋ ਵੀ ਥੋੜਾ ਧਿਆਨ ਨਾਲ ਉਹ ਚੱਲਣ ਦਾ ਵਧੀਆ ਰਹਿੰਦਾ ਹਮ ਸਹੀ ਆ ਹੁਣ ਬਸ ਫ ਸ਼ਹਿਰ ਤੇ ਚੱਲੇ ਆ ਥੋੜੇ ਟਾਈਮ ਤੱਕ
ਤੁਸੀਂ ਵੀ ਜਾ ਰਹੇ ਹੋ ਸ਼ਹਿਰ ਤੇ
ਹਾਂ ਅਸੀਂ ਦੇਖਦੇ ਹਾਂ ਜਾ ਕੇ ਆਉਣਾ ਹੁਣ ਕਿਉਂਕਿ ਉੱਧਰ ਘਰੇ ਤਾਂ ਹਲੇ ਜਾ ਨਹੀਂ ਸਕਦੇ। ਉਹਦੇ ਕਰਕੇ ਮ ਥੋੜੇ ਟਾਈਮ ਦਾ ਬਾਹਰ ਬਹਰ ਫਿਰ ਲਾਂਗੇ ਚਲੋ ਇੱਕ ਹਾਂ ਇੱਕ ਮਤਲਬ ਥੋੜੇ ਟੈਮ ਨਾਲ ਗੱਡੀ ਦੀ ਸਲਾਹ ਹੀ ਕਰੀ ਜਾਂਦੀ ਸੀ।
ਅੱਛ ਅੱਛਾ।
ਹਾਂ ਉਹ ਥੋੜ੍ਹਾ ਜਿਹਾ ਕਹਿ ਰਹੇ ਸੀ ਵੀ ਹੋਰ ਦੇਖਲੋ ਕੋਈ ਤੇ ਉਹ ਸਲਾਹ ਜਹੀ ਕਰਤੇ ਸੀ।
ਅੱਛਾ ਅੱਛਾ ਠੀਕ ਹੈ ਜੀ।
ਹਾਂਜੀ ਹਾਂਜੀ।
ਠੀਕ ਹੈ ਜੀ।
ਓਕੇ ਸਤ ਸ਼੍ਰੀ ਆਕਾਲ ਜੀ।